ਹੋਰ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਹੋਰ ਕੀ ਹਾਲ ਚਾਲ ਹੈ
ਵਧੀਆ
ਹਾਂਜੀ ਬਸ ਠੀਕ ਹੈ ਹੋਰ ਕੀ ਕਰਦੇ
ਬਸ ਜੀ ਲੱਗੇ ਦੇ ਸ ਹਣੇ ਰੋਟੀ ਪਾਣੀ
ਅੱਛਾ ਮੈਂ ਵੀ ਬਸ ਉਹਨੇ ਸਬਜ਼ੀ ਬਣਾ ਕੇ ਵੇਲੀ ਹੋਈ ਹਾਂ ਮੈਂ ਕਿਹਾ ਚੱਲ ਫੋਨ ਕਰ ਲਈ ਓਦਾਂ ਹੀ ਗੱਲਬਾਤ ਕਰੀਏ ਬੜੀ ਦੇਰ ਹੋ ਗਈ ਸੀ ਗੱਲ ਕੀਤੀ ਨੀ ਸੀ ਗੱਲ ਨੀ ਹੋਈ ਤੁਹਾਡੇ ਨਾਲ
ਕੀ ਬਣਾਇਆ ਅੱਜ
ਅੱਜ ਅਸੀਂ ਬਣਾਇਆ ਉਹ ਘੀਆ ਘੀਆ ਕੱਦੂ
ਅੱਛਾ ਅੱਛਾ ਖਾ ਲੈਂਦੇ ਤੁਹਾਡੇ ਬੱਚੇ ਸਬਜ਼ੀ ਘੀਆ ਵਗੈਰਾ ਖਾ ਲੈਂਦੇ ਨੇ
ਖਾ ਲੈਂਦੇ ਨੇ ਬੱਚੇ ਤਾਂ ਘੱਟ ਹੀ ਖਾਂਦੇ ਹੈ ਵੱਡੇ ਤੇ ਖਾ ਹੀ ਲੈਂਦੇ ਨੇ ਨਾਲੇ
ਅੱਛਾ ਅੱਛਾ ਹਾਂ ਜ ਲ ਨਖਰੇ ਕਰਦੇ ਆ ਨਾ ਸਬਜ਼ੀ ਵਗੈਰਾ ਤੇ ਉਹ ਕਿਉਂਕਿ ਦੇਖੋ ਨਾ ਗਰਮੀ ਦੀ ਸਬਜ਼ੀਆਂ ਕ ਦਿੰਦੀਆਂ ਹੀ ਹੁੰਦੇ ਘੀਆ ਤੋੜੀ ਹੋ ਗਈ ਰ ਜਿਹੜ ਘਿਓ ਤੋੜੀ ਹੁੰਦੀ ਹੈ ਕਰੇਲੇ ਹੋ ਗਏ
ਜਆਂ ਆਉਂਦੀਆਂ ਨੇ ਇਹੀ ਚੀਜ਼ਾਂ ਖਾਂਦੇ ਨਹੀਂ ਬੱਚੇ
ਹਾਂਜੀ ਹਾਂਜੀ ਇਹ ਤੇ ਗੱਲ ਠੀਕ ਹੈ ਹਾਂਜੀ ਹੈਗੇ ਹਜੀ
ਇੱਕ ਮੌਸਮ ਬੜਾ ਬਦਲਦਾ ਪਿਆ ਇਕਦਮ ਰ ਗਰਮੀ ਹੋ ਜਾਂਦੀ ਬਹੁਤ ਇਕਦਮ ਬਾਰਿਸ਼ ਆ ਜਾਂਦੀ ਬਾਰਿਸ਼ ਨਾਲ ਫਿਰ ਇੱਕਦਮ ਭੜਾਸ ਸ ਹੋ ਜਾਂਦੀ ਹੈ ਗਰਮੈਸ਼ ਹੋ ਜਾਂਦੀ ਹੈ
ਹਾਂਜੀ ਇੱਥੇ ਵੀ ਇਹੀ ਹੋਇਆ ਕਿ ਰਾਤੀ ਕਲ ਗਰਮੀ ਬਹੁਤ ਸੀ ਤੇ ਰਾਤੀ ਇੰਨੀ ਬਾਰਿਸ਼ ਹੋਈ ਹੈ ਤੇ ਸਵੇਰ ਦੀ ਤੇ ਮੌਸਮ ਥੋੜਾ ਠੀਕ ਸੀ ਮਤਲਬ ਅਹ ਸਮਝ ਏ ਸੀ ਮਿਲੋ ਨਾ ਤੇ ਇੱਕਦਮ ਉਹਨ ਇੱਕਦਮ ਫਿਰ ਤੂਫਾਨ ਦਿੱ ਤ ਬਹੁਤ ਜਿਆਦਾ ਗਰਮੀ ਹੋ ਜਾਂਦੀ ਹੈ
ਜ਼ਣਾ ਗਰਮੀੀਆਂ ਸੀ ਤੇ ਠੀਕ ਹੈ ਸਾਡੇ ਆਪ ਹੁਣ ਵੇਖੋ ਸਵੇਰੇ ਬਾਰਿਸ਼ ਹੋਈ ਹੈ ਤੜਕੇ, ਕੱਲ੍ਹ ਬਹੁਤ ਜ਼ਿਆਦਾ ਗਰਮੀ ਸੀ ਅਤੇ ਹੁਣ ਫਿਰ ਪੜਾਸ ਹੋ ਗਈ ਹੈ ਹੁਣ ਇਕ ਗਰਮੈਸ਼ ਧੁੱਪ ਦਾ ਲਿਸ਼ਕਾਰਾਨ ਨਿਕਲਿਆ ਹੋਇਆ ਇਹੀ ਤਾਂ ਬੱਚਿਆਂ ਨੂੰ ਖ਼ਰਾਬ ਕਰਦਾ ਇਹੀ ਮੌਸਮ ਗਲੇ ਖ਼ਰਾਬ ਕਰਦਾ ਠੰਡਾ ਗਰਮ ਪੀਤਾ ਜਾਂਦਾ ਹੈ ਗਰਮੀ ਵਿੱਚ
ਹਾਂਜੀ
ਕਿਸੇ ਦੇ ਗਲੇ ਖਰਾਬ ਹੈ ਕਿਸੇ ਨੂੰ ਬੁਖਾਰ ਹੋ ਲਾਗੀ ਜਾਂਦਾ ਹੈ ਐਦਾ ਹੀ ਸ਼ਰੀਰ ਵਿ ਖਰਾਬ ਹੁੰਦੇ ਅ ਫਿਰ ਲੱਤਾਂ ਜ਼ਾਦਾ ਦੀਆਂ ਨੇ ਇੱਕ ਫਿਰ ਗਰਮੀ ਜ਼ਿਆਦਾ ਹੋਏ ਤੀ ਏ ਸੀ ਛੱਡੋ ਬੱਚੇ ਏ ਸੀ ਬਿਨਾਂ ਰਹਿੰਦੇ ਨਹੀਂ ਅੱਜ ਕੱਲ੍ਹ ਦੇ
ਹਾਂਜੀ
ਏਸੀ ਚਲਾ ਕੇ ਸੋਵੋ ਤੇ ਫਿਰ ਸਰੀਰ ਇੰਝ ਖੁਸਦਾ ਜਿੱਦਾਂ ਦਰਦ ਹੋਣਾ ਹਲਕਾ ਹਲਕਾ ਸਵੇਰੇ ਉੱਠਿਆ ਨਹੀਂ ਜਾਂਦਾ ਹਾਂ ਮੌਸਮ ਹੈ ਗਰਮੀ ਦਾ ਤੇ ਬਸ
ਹਾਂ, ਇਹ ਮਤਲਬ ਕੀ ਇਹ ਹੋ ਜਾਂਦਾ ਨਾ ਇਕਦਮ। ਗਰਮੀ ਹੋ ਜਾਂਦੀ ਇੱਕਦਮ ਥੋੜ੍ਹਾ ਮੌਸਮ ਠੰਡਾ ਹੋ ਜਾਂਦਾ ਅਤੇ ਉਹ ਸਾਡੇ ਸਰੀਰ 'ਤੇ ਅਫੈਕਟ ਕਰਦਾ ਏ।
ਉ ਹੀ ਨਾ ਨਹੀ ਸਰੀਰ ਦੇ ਉੱਤੇ ਸਾਰਾ ਫਰ ਹੁੰਦਾ ਏ ਲੱਤਾਂ ਪੀੜ ਹੁੰਦੀਆਂ ਨੇ ਸ਼ਰੀਰ ਫਿਰ ਸਵੇਰੇ ਜੇ ਉੱਠੋ
ਅੱਛਾ ਹਮ ਹਾਂਜੀ
ਏਸੀ ਵਿੱਚੋਂ ਦਿਲ ਨਹੀਂ ਕਰਦਾ ਇਸੇ ਕਰਕੇ ਨਾ ਸਾਰਾ ਦਿਨ ਨੀ ਏਸੀ ਚਲਾਉਂਦੇ ਅਸੀਂ ਰਾਤ ਦੇ ਟਾਈਮ ਚਲਾਾਉਂਦੇ ਹਾਂ ਸਾੌਉਣ ਦੇ ਟਾਈਮ ਆ ਬਸ ਸਾਰਾ ਦਿਨ ਸਾਡਾ ਵਸ ਬੰਣਦ ਹੀ ਰਹਿੰਦਾ ਦੁਪਹਿਰ ਦੇ ਟਾਈਮ ਹੈ ਵੀ ਇੱਕ ਘੰਟਾ ਚੱਲੇਗਾ ਬੱਸ
ਅੱਛਾ ਅੱਛਾ
ਮਤਲਬ ਸੋਣ ਦੇ ਟਾਈਮ ਥੋੜ੍ਹੀ ਦੇਰ ਲੇਟਨਾ ਹੀ ਤੇ ਠੰਡਾ ਕਰਕੇ ਫੇਰ ਬੰਦ ਕਰ ਦਿੰਦੇ ਹਾਂ। ਸਰੀਰ ਅੱਛਾ। ਨਹੀਂ, ਨਹੀਂ ਪਤਾ। ਤਾਂ ਫਿਰ ਇੱਦਾਂ ਆਪਣਾ ਵੀ ਸਰੀਰ ਖਰਾਬ ਹੋਦਾ। ਹੁੰਦਾ ਹੈ। ਹਾਂ, ਬੱਚੇ ਨ ਨਾ ਮੰਨਦੇ। ਹਮ, ਅਛੇ। ਤੁਹਾਡੇ ਗਰਮੀ ਹੁੰਦੀ ਹੈ।
ਬਹੁਤ ਜ਼ਿਆਦਾ। ਤੇ ਵਿੱਚ ਹੁਣ ਅੱਜ ਜਿਵੇਂ ਠੰਡਾ ਮੌਸਮ ਅੱਜ ਨਹੀਂ ਚਲਿਆ। ਅੱਜ ਮੌਸਮ ਠੀਕ
ਉਹੀ ਬਾਰਿਸ਼ ਜਦੋਂ ਹੋ ਜਾ ਫਿਰ ਮੌਸਮ ਸਹੀ ਹੁੰਦਾ ਨਾ। ਥੋੜਾ ਹਵਾ ਚੱਲਦੀ ਰਹਿੰਦੀ ਹੈ। ਮੌਸਮ ਸਹੀ ਰਹਿੰਦਾ ਹੈ। ਨਮਸਕਾਰ ਜੀ।
ਤੇ ਇੱਥੇ ਬਸ ਐਵੇ ਇਹ ਸਹੀ ਹੋ ਜਾਂਦਾ।
ਹਾਂ, ਉਹ ਤੇ ਹੈ ਹੀ ਸਹੀ ਹੋਣਾ ਚਾਹੀਦਾ ਬਸ। ਗਰਮੀ ਹੁਣ ਜਿੱਦਾਂ ਹੁਣ ਬੱਚਿਆਂ ਨੇ ਸਕੂਲ ਖੁੱਲ ਜਾਣੇ ਨੇ ਹੁਣ ਜਿਆਦਾ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਨਹੀਂ ਤੇ ਇੰਨੇ ਅੱਛੇ ਦਿਨ ਲੰਘ ਗੇਨੇ ਸਹੀ ਸੀ। ਪਿੱਛੇ ਦਿਨ ਇੰਨੀ ਗਰਮੀ ਨਹੀਂ ਸੀ ਪਈ ਆ ਦੋ- ਚਾਰ ਦਿਨ ਗ ਪੈਂ ਬ ਸਕੂਲ ਜਾਣੇ ਨੇ ਤਾਂ ਹੁਣ ਜ਼ਿਆਦਾ ਗਰਮੀ ਪੈਂਦੀ ਪਈ ਹੈ।
ਹਮ- ਹਮ।
ਚਲੋ ਹਾਂ, ਉਹ ਤੁਹਾਡੀੇ ਤੇ ਇਧਰ ਤੁਹਾਡੇ ਤੇ ਉੱਧਰ ਠੰਡਾ ਇਲਾਕਾ ਪੈਂਦਾ ਸਾਈਡਾਂ ਤੇ ਫੇਰ ਵੀ ਇੰਨੀ ਗਰਮੀ ਹੁੰਦੀ ਕਿ ਕਿ ਮੌਸਮ ਹੋ ਜਾਂਦਾ ਠੀਕ ਆ।
ਨਹੀਂ ਇਥੇ ਹੁੰਦਾ ਗਰਮੀ ਬਹੁਤ ਜਿਆਦਾ ਹੁੰਦੀ।
ਅੱਛਾ।
ਹਾਂਜੀ।
ਚਲੋ। ਵਧੀਆ। ਕੇ ਹਾਂ। ਅੱਛਾ, ਗਰਮੀ ਹੁੰਦੀ ਹੈ।
ਹਾਂਜੀ- ਹਾਂਜੀ। ਤੇ ਕਹਿੰਦੇ ਹੀ ਨਾ ਵੀ ਇੱਥੇ ਪਹਾੜੀ ਇਲਾਕੇ ਕਈ ਉਹ ਠੰਡਾ ਪਤਾ ਨਹੀਂ ਮ ਐਵੇਂ ਕਿ ਜਦੋਂ ਥੋੜੀ ਬਾਰਿਸ਼ ਹੋਈ ਤੇ ਬਹੁਤ ਮੌਸਮ ਠੰਡਾ ਹੋ ਜਾਂਦਾ ਪੱਖੇ ਨੀਚੇ ਵੀ ਠੰਡ ਕੀ ਲੱਗਦੀ ਹੈਵਾ। ਬ ਨਹੀਂ ਵੈਸੇ ਬਹੁਤ ਗਰਮੀ ਆਦੀ ਹੈ। ਕਿਉਂਕ ਬਹੁਤ ਜ਼ਿਆਦਾ ਗਰਮੀ
ਅੱਛਾ, ਚਲੋ। ਵਧੀਆ ਹੋ ਕੀ। ਕਰੀਏ ਮੌਸਮ ਤੇ ਹੈ ਹੀ ਹੈ। ਗਰਮੀ ਦਾ ਅਤੇ ਸਰਦੀ ਦਾ।
ਹਾਂਜੀ, ਹੁਣ ਬਸ ਟਾਈਮ ਦੇਖੋ ਨਾ ਹਰ ਚੀਜ਼ ਸਮੇਂ- ਸਮੇਂ ਤੇ ਆਉਂਦੀ ਹੁਣ ਦੇਖੋ। ਅਗਰ ਹੁਣ ਗਰਮੀ ਦਾ ਸਮੇਂ ਵੀ ਤਾਂ ਗਰਮੀ ਨਹੀਂ ਹੋਏਗੀ। ਜੇ ਸਰਦੀ ਦਾ ਤੇ ਸਰਦੀ ਵੀ ਹੋਏਗੀ। ਹੈ ਨਾ ਹ ਆਏ ਤਾਂ ਗਰਮੀ ਹੈ ਤੇ ਗਰਮੀ ਬਹੁਤ
ਗਰਮੀ ਹਾਂ। ਸਰਦੀ ਜ਼ਿਆਦਾ ਲੱਗਦੀ ਹੈ ਸਹੀ ਗੱਲ ਹੈ। ਹ ਅਤੇ ਪਹਾੜੀ ਮੋਸਮ ਪਹਾੜੀ ਇਲਾਕੇ 'ਚ ਵੀ ਠੰਡੇ ਮੌਸਮ 'ਚ ਵੀ ਜਾਵਾਂਗੇ ਗਰਮੀ ਕਰਕੇ ਉੱਥੇ ਵੀ ਤੇ ਹਫ਼ਤਾ ਵੀ ਲਾਵਾਂਗੇ ਚਾਰ ਦਿਨ ਲਾਵਾਂਗੇ, ਆਉਣਾ ਤੇ ਫੇਰ ਉੱਥੇ ਹੀ ਆ ਘਰ ਹੀ ਆਣਾ ਹੁੰਦਾ ਆਉਣਾ ਤੇ ਫਿਰ ਵਾਪ ਘਰ ਹੀ ਹੈ ਗਰਮੀ ਦੇ ਵਿੱਚ ਹਾਂ।
ਜਿੜਾ ਘੁੰਮਣ ਚਲੇ ਜਾਂਦੇ ਨਾ ਆਉਂਦੇ। ਘਰ ਹੀ ਹਾਂ।
ਮਾਇੰਡ ਫਰੈਸ਼ ਹੋ ਜਾਂਦਾ ਬਸ ਘੁੰਮ ਕੇ। ਇਹ ਹੈ ਥੋੜ੍ਹਾ ਜਿਹਾ ਬਸ ਬੱਚਿਆਂ ਦਾ ਵੀ ਹੋ ਜਾਂਦਾ ਹੈ। ਆਪਣਾ ਵੀ ਹੋ ਜਾਂਦਾ। ਹਾਂਜੀ। ਹਾਂ, ਉਹ ਤੇ ਹੈ ਬੱਚਿਆਂ ਦੀ ਵੀ ਫਿਰ ਕਰਨੀ
ਹਾਂਜੀ -ਹਾਂਜੀ ਗਏ ਨੀ ਤੁਸੀਂ ਕਿਤੇ ਘੁੰਮਣ ਨੀ ਗਏ?
ਨਾ ਇਸ ਵਾਰੀ ਨਹੀਂ ਗਈ ਉਹ ਨਾ ਐਕਚੁਲੀ ਫਿਰ ਆ ਗਈ ਨਾ ਗੈਸਟ ਆ ਗਏ ਘਰ। ਫਿਰ ਜਾਣ ਹੀ ਨਹੀਂ ਹੋਇਆ। ਹਾਂਜੀ।
ਅੱਛਾ-ਅੱਛਾ, ਹੂੰ, ਵਧੀਆ ਹਾਂ ਫੇਰ ਹੋ ਜਾਂਦਾ ਨਾ, ਕੋਈ ਨਾ ਕੋਈ ਆ ਹੀ ਜਾਂਦਾ ਗਰਮੀ ਚ ਹੂੰ, ਇਸ ਟਾਈਮ ਲੋ ਜਾਂਦੇ ਤੁਹਾਡੇ ਆ ਵੀ ਹੋਣੇ ਹੈ।
ਹਾਂ ਸਿਸਟਰ ਆਈਆਂ ਹੋਇਆ, ਨਾ ਤਾਂ ਕਰਕੇ ਦੋ ਗਰਮੀ ਦੀ ਛੁੱਟੀ ਤੀਆਂ ਕਰਕੇ ਤਾਂ ਦੋ ਚਾਰ ਦੀ ਮਸਤੀ ਬਸ ਦੋ, ਚਾਰ ਦਿਨ ਉਹ ਲਗਾਉਣਗੇ, ਫਿਰ ਸਕੂਲ ਨਾਲ ਹੀ ਸਕੂਲ ਖੂਲ ਜਾਂਦੇ ਮੰੰਡੇ ਬਾਕੀ ਇੱਕ ਤਰੀਕ ਤੋਂ ਤਾਂ ਸਕੂਲ ਖੋਲ੍ਹ ਜਾਣੇ
ਅੱਛਾ, ਹਾਂ ਫਿਰ ਕਿੱਧਰ ਜਾਇਆ ਜਾਂਦਾ ਹੈ।
ਜਾਇਆ ਜਾਣਾ, ਹੋਰ ਮੈਂ ਕਿਹਾ ਕੋਈ ਨੀ ਫੇਰ ਜਦੋਂ ਦੋ ਤਿੰਨ ਛੁੱਟੀਆਂ ਇਕੱਠੀਆਂ ਆਣਗੀਆਂ, ਨਾ ਫਿਰ ਸਲਾਹ ਬਣਾ ਲਾਂਗੇ, ਫੇਰ ਕਿਤੇ ਹੋ ਆਵਾਂਗੇ
ਹੂੰ-ਹੂੰ, ਆ ਨਾ ਕਦੀ ਇੱਧਰ ਆ ਜਾਣਾ, ਕਦੀ ਚੱਕਰ ਮਾਰਾ ਇਕੱਠੇ ਚੱਲਾਂਗੇ ਘੁੰਮਣ ਕਿਧਰੇ ਬੱਚਾ ਨਾਲ ਤੇ ਅਸੀਂ ਵੀ ਨੀ ਗਏ, ਕਿਧਰੇ ਤੁਹਾਡੇ ਨਾਲ ਹੀ ਬਣਾ ਲਾਂਗੇ ਪ੍ਰੋਗਰਾਮ
ਕੋਲੋ ਪ੍ਰੋਗਰਾਮ ਇਕੱਠਾ ਹੀ ਬਣਾ ਲਾਂਗੇ, ਹੋਰ ਕੀ ਮੌਸਮ ਥੋੜਾ ਹੋ ਜਾਵੇ ਨਾ ਹਲਕਾ ਜਿਹਾ ਥੋੜਾ ਗਰਮੀ ਹੱਟ ਲਵੇ, ਨਾਲੇ ਥੋੜਾ ਮੌਸਮ ਇੱਦਾਂ ਦਾ ਹੈ, ਨਾ ਬਹੁਤ ਜ਼ਿਆਦਾ ਗਰਮੀ ਚ ਵੀ ਨੀ ਨਿਕਲਣ ਦਾ ਦਿਲ ਕਰਦਾ
ਹਾਂਜੀ-ਹਾਂਜੀ, ਹੂੰ-ਹੂੰ।
ਸਫ਼ਰ ਇੰਨਾ ਹੁੰਦਾ ਵੀ ਨਹੀਂ, ਇੰਨੀ ਗਰਮੀ ਵਿਚ ਨਹੀਂ ਦਿਲ ਦਾ ਸਫ਼ਰ ਕਰਨ ਤੇ ਹੋਰ, ਮੈ ਕਿਹਾ ਚਲੋ ਕੋਈ ਨੀ ਕੋਈ ਨਹੀਂ ਹੋ ਲਵੇ ਥੋੜਾ ਨਾਲੇ ਫਿਰ ਅੱਗੋਂ ਫਿਰ ਜੁਲਾਈ ਦਾ ਮਹੀਨਾ ਏ ਫਿਰ ਬਰਸਾਤਾਂ ਦਾ ਮਹੀਨਾ ਆ ਜਾਂਦਾ ਹੈ। ਸਾਉਣ ਦਾ ਮਹੀਨਾ, ਫਿਰ ਬਰਸਾਤਾਂ ਦਾ ਮਹੀਨਾ ਹੈ ਸਾਰਾ
ਹੂੰ,
ਬਰਸਾਤਾਂ-ਬਰਸਾਤਾਂ ਚ ਫਿਰ ਉਝ ਨਹੀਂ ਨਿਕਲਣ ਤੇ ਦਿਲ ਕਰਦਾ
ਹੂੰ, ਹਾਂਜੀ-ਹਾਂਜੀ ਉਹ ਵੈਸੇ ਵੀ ਦੇਖੋ, ਨਾ ਪਿਛਲੇ ਸਾਲ ਕਿੰਨੀ ਬਰਸਾ ਸਾਤ ਹੋਈ ਸੀ, ਕਿੰਨਾ ਨੁਕਸਾਨ ਹੋ ਗਿਆ ਸੀ ਸਾਰੇ ਪਾਸੇ ਮਤਲਬ ਕਿ, ਮਤਲਬ ਅਲੋਟ ਹੀ ਕਰਦੇ ਹੋਇਆ ਸੀ। ਘਰੋਂ ਬਾਹਰ ਨੀ ਨਿਕਲੋ ਕਿੰਨੀ ਬਸ
ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ।
ਹਾਂਜੀ-ਹਾਂਜੀ, ਹਰ
ਵਿੱਚ ਪਾਣੀ ਹਾਂ ਖੇਤਾਂ ਚ ਪਾਣੀ ਵੜ ਗਿਆ ਸੀ, ਉਦੋਂ ਤੇ ਇੰਨੀ ਬਰਸਾਤ ਚਲੋ, ਇਸ ਵਾਰੀ ਮਹਾਰਾਜ ਸੁਖ ਰਖੇ ਆਹ ਇਹਨਾ ਨਾ ਨੁਕਸਾਨ ਨਾ ਹੋਏ, ਕਿਸੇ ਦਾ ਵੀ ਗ ਅਗੇ ਪਿਛਲੇ ਸਾਲ ਦੇ ਘਰਾਂ ਦੇ ਘਰ ਰੁੜ ਗਏ ਸੀ, ਇਝ ਮੈ ਪਤਾ ਨੀ ਜ ਜਾਂ ਕੋਈ ਖਣੀ ਰੇਤ ਖਿਸਕਦੀ ਹੈ, ਪਾਣੀ ਨਾਲ ਇਝ ਮਕਾਨ ਰੁੜੇ ਸੀ, ਉਦੋਂ ਤੇ ਬਹੁਤ ਨੁਕਸਾਨ ਹੋਇਆ ਸੀ। ਕਿਨੇ ਬੰਦਿਆਂ ਦੀਆ ਜਾਨਾ ਗਈਆਂ ਵੱਖਰੀਆਂ ਹੁੰ।
ਜਾਨਾਂ ਵੱਖਰੀਆਂ ਗਈਆਂ ਲੋਕਾ ਦੀਆ
ਹੂੰ,
ਕਿਨੇ ਘਰਾਂ ਦੇ ਘਰ ਰੂੜ ਗਏ
ਹਾਂਜੀ,
ਪਰਿਵਾਰ ਦੇ ਪਰਿਵਾਰ ਇਕ ਕੰਮ ਆ 'ਚ ਚਲੋ ਪਰਮਾਤਮਾ ਮਿਹਰ ਕਰੇ ਇਸ ਵਾਰ ਹੋਰ ਚਲੋ ਹੋਰ ਸੁਣਾਓ? ਠੀਕ-ਠਾਕ ਨਹੀਂ ਬੱਚੇ ਹ
ਵਧੀਆ ਹੀ ਚਾਹੀਦਾ, ਹਾਂ ਬਸ ਠੀਕ ਨੇ ਇੱਕ ਲੱਗਾ ਦਾ ਕੰਮ ਇੱਕ ਤੇ ਆਇਆ ਘੁੰਮ ਕੇ ਹੀ ਪਰਸੋਂ ਗਿਆ ਦਾ ਸੀ ਮੇਰਾ ਬੇਟਾ ਹਾਂਜੀ ਹਾਂਜੀ ਉਹ ਗਯਾ ਸੀ ਉਥੇ ਹੀ
ਵਧੀਆ ਹੋ ਗਈ ਉਹਦੀ ਹੇਮਕੁੰਟ ਸਾਹਿਬ ਦੀ ਯਾਤਰਾ ਆਈ ਥਿੰਕ ਉਥੇ ਗਏ ਸੀ ਅਛਾ- ਅਛਾ।
ਹਾਂਜੀ ਹੇਮਕੁੰਟ ਸਾਹਿਬ ਵੀ ਹੋ ਆਏ ਨੇ ਉਥੇ ਇਕ ਸ਼ਿਵਜੀ ਭਗਵਾਨ ਜੀ ਦਾ ਮੰਦਿਰ ਏ ਕੇੈਦਾਰਨਾਥ ਉਥੇ ਵੀ ਹੋ ਆਯਾ। ਇਕ ਹਾਂਜੀ ਫੇਰ ਇਕ ਹੋਰ ਮੰਦਰ ਹੈਗਾ ਬਦਰੀਨਾਥ ਉਥੇ ਵੀ ਹੋ ਆਯਾ ਹਾਂਜੀ ਤਿਮਤੀ ਤਿਨ ਸਥਾਨਾਂ 'ਤੇ ਹੋ ਕੇ ਆਇਆ ਏ
ਅਛਾ- ਅਛਾ ਚਲੋ ਵਧੀਆ ਜੀ ਵਧੀਆ ਜਾਣਾ ਚਾਹੀਦਾ।
ਯਾਤਰਾ ਸਫਲ ਕੀਤੀ ਪਰਮਾਤਮਾ ਨੇ
ਹਾਂਜੀ- ਹਾਂਜੀ ਅਛਾ ਤੇ ਮਤਲਬ
ਹਾਂਜੀ- ਹਾਂਜੀ ਹੈਨਾ ਫਰੈਂਡਸ ਸਰਕਲ ਫਰੈਂਡ ਸਰਕਲ ਫੈਮਿਲੀ ਨਹੀ ਹੈ। ਫਰੈਂਡਸ ਸਰਕਲ ਸੀ ਇਹਨਾਂ ਦਾ ਛੇ ਸੱਤ ਬੰਦੇ ਸੀ ਬੱਚੇ ਸਾਰੇ ਵਡੇ- ਵਡੇ ਉਹਨਾਂ ਨਾਲ ਹੀ ਟੂਰ ਬਣਾਇਆ ਸੀ ਇਹਨੇ ਜਾਣ ਦਾ ਕਾਫ਼ੀ ਦੇਰ ਦਾ ਕਹਿੰਦਾ ਪਿਆ ਸੀ ਮੰਮਾ ਇਸ ਵਾਰੀ ਮੈ ਜਾਣਾ ਮੈ ਕਿਹਾ ਚਲੋ ਕੋਈ ਨੀ ਮੈ ਕਿਹਾ ਚਲ ਚੰਗੇ ਪਾਸੇ ਜਾਣਾ ਕੀ ਮਨਾ ਕਰਨਾ ਬੱਚੇ ਨੂੰ ਮੰਨਾ ਹਾਂ ਮੰਨਾ ਵੀ ਨਹੀ ਕੀਤਾ ਜਾਂਦਾ ਨਾ ਚਲੋ ਕੋਈ ਨਹੀਂ ਹੋ ਆਓ ਹੋਰ ਕੀ
ਠੀਕ ਹੈ। ਜੀ-
ਹਾਂਜੀ ਚਲੋ ਠੀਕ ਹੈ। ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਤਾ ਈ ਨਹੀ ਲਗਾ ਦਸ ਤੋ ਉਪਰ ਹੋ ਗਈ ਸੀ।